ਹੈਲੋ।
ਸਤਿ ਸ਼੍ਰੀ ਅਕਾਲ, ਵੀਰ
ਸਤਿ ਸ੍ਰੀ ਅਕਾਲ, ਭੈਣ ਜੀ ਹੋਰ ਠੀਕ ਓ।
ਵਧੀਆ- ਵਧੀਆ! ਤੁਸੀ ਸੁਣਾਓ ਭੈਣ ਜੀ ਕੀ ਹਾਲ ਆ।
ਵਧੀਆ ਜੀ ਵਧੀਆ, ਹੋਰ ਕੀ ਕਰ ਰਹੇ ਸੀ।
ਬਸ ਬੈਠੇ ਹੋ ਸਾ, ਘਰ ਬੱਚੇ ਨੂੰ ਥੜ ਰੋਟੀ,
ਅੱਛਾ-ਅੱਛਾ! ਕੀ ਬਣਾਇਆ ਹੈਗਾ। ਅੱਛਾ-ਅੱਛਾ! ਖਾ ਲੈਂਦੇ ਨੇ ਬੱਚੇ
ਹਾਂਜੀ!
ਖਾ ਲੈਂਦੇ, ਨੇ ਬੱਚੇ
ਹਾਂਜੀ ਇਹ ਬੱਚੇ ਨੂੰ ਖਵਾਉਦੀ ਪਈ ਐ, ਨਾ ਛੋਟਾ ਜਿਹਾ ਬੱਚਾ ਐ।
ਅੱਛਾ, ਅੱਛਾ।
ਹਾਂਜੀ ਨੌ ਮਹੀਨੇ ਦਾ ਹੁਨ, ਹੁਨ ਸਬ ਸਟਾਰਟ ਕੀਤੇ ਖਖਾਨਾ ਰੋਟੀ ਹੋਗੇਆ ਹਾਂ, ਦਲੀਆ ਹੋ ਗੇਆ ਜਿਵੇਂ
ਪਾਣੀਂ ਹੋ ਗੇਆ।
ਹਾਂਜੀ, ਹਾਂਜੀ ਏ ਸਬ ਹਲਕਾ, ਹਲਕਾ ਖਵਾ ਦੇਨੀ ਆਂ।
ਠੀਕ ਕੈ, ਤਾਂਈ ਡਿਡ ਭਰਦੈ ਨਾ ਬੱਚੇ ਦਾ, ਦੂੱਦ ਨਾਲ ਤਾਂ ਖਾਲੀ ਭਰਦਾ ਨੀ ਹੈਗਾ ਨਾ।
ਕਿ ਬੱਚਾ ਤੰਗ ਕਰਦੈ ਨਾ, ਤੇ ਸਾਰੀ ਰਾਤ ਚ ਬੱਚੇ ਨੂੰ ਜਿਵੇਂ ਕੋਈ ਖੁਆ ਦੇ ਨਾ
ਹਾਂਜੀ, ਹਾਂਜੀ। ਓ ਫੇਰ ਡਿਡ ਭਰੇ ਆ ਹੋਏ ਆ ਤੇ ਬੱਚਾ ਸੁੱਤਾ ਰੈਂਦਾ ਵੇ।
ਹੂੰ, ਰਾਤੀ ਤਾਂਈਓ ਅਸੀ ਕੀ ਕਰਨੇ ਆ ਨਾ ਰਾਤੀ ਕੋਈ ਭਾਰਾ ਸਮਾਨ ਖਵਾਦੇ ਤਾਕੀ ਰਾਤੀ ਬੱਚਾ ਤਾੰਗ ਨਾ ਕਰੇ।
ਹਾਂਜੀ, ਹਾਂਜੀ ਓ ਕੀ ਐਵੇਂ ਕਰੇਆ ਕਰੋ ਨਾ ਦੂਪੈਰ ਦੇ ਟੈਮ ਤੇ ਸੂੱਜੀ ਭੁੰਨ ਕੇ ਨਾ ਦੇਸੀ ਘਿਓ ਵਿੱਚ ਓਦੇ ਚ ਹਲ ਹਲਕਾ ਜਾ ਸੀਰਾ ਬਨਾ ਕੇ ਖਿਲਾ ਦੇਆ ਕਰੋ ਦੁਪੈਰੀ ਵੀ।
ਅੱਛਾ ਕਿਵੇਂ-ਕਿਵੇਂ ਕਰਨਾ ਐ?
ਜਿਵੇਂ ਕਿ ਦੇਸੀ ਘਿਓ ਏ ਥੋੜੀ ਸੂਜੀ ਭੂੱਨੀ
ਹੂੰ-ਹੂੰ।
ਤੇ ਓਦੇ ਚ ਓ ਮਤਲਬ ਚੀਨੀ ਪਾਨਾ ਨਾ ਥੋੜਾ ਸੀਰਾ ਜਾ ਬਨ ਜਾਂਦਾ ਜਿਵੇਂ।
ਅੱਛਾ ਸੀਰਾ-ਸੀਰਾ।
ਹਾਂਜੀ-ਹਾਂਜੀ ਸੀਰਾ ਓ ਖਵਾ ਦੇਆ ਕਰੋ ਨਾ ਏਨੂੰ ਦੇਸੀ ਘਿਓ ਵੀ ਜਾਏਗਾ ਏਦੇ ਅੰਦਰ ਅਰ ਅਪਨਾ ਬੱਚਾ ਵੀ ਤਾੰਗ ਨੀ ਕਰੇਗਾ ਨਾ ਔਰ ਠੀਕ ਰਹੇਗਾ, ਡਿਡ ਭਰੇਆ ਰੇ
ਹਾਂਜੀ। ਜਿਵੇਂ ਹੁਨ ਬੱਚੇ ਨੂੰ ਹੋਨ ਤੋ ਸਟਾਰਟ ਕੀਤੈ ਏ ਕੀ-ਕੀ ਖਵਾਨਾ ਚਾਈਦਾ ਐ? ਬੱਚੇ ਨੂੰ
ਬੱਚੇ ਨੂੰ ਜਿਵੇਂ ਦਾਲ ਦਾ ਪਾਨੀ ਹੋ ਗੇਆ ਮਤਲਬ ਮਾੜਾ-ਮੋਟਾ ਜ ਛੋਟਾ ਜਾ ਈ ਹਲੇ ਈ ਐ। ਐ ਨੌਵੇਂ ਮਹੀਨੇ ਚ।
ਹਾਂਜੀ-ਹਾਂਜੀ।
ਤੇ ਹਲਕਾ ਈ ਫੁਲਕਾ ਈ ਦੋਗੇ, ਹਲੇ ਤਾਂ ਸਾਲ ਦਾ ਵੀ ਨੀ ਹੈਗਾ ਜਿਵੇਂ ਕਿ
ਹਾਂਜੀ-ਹਾਂਜੀ ਹੂਨੇ ਸਾਲ ਦਾ ਨੀ ਏ ਤੇ ਹੂਨ ਚਾਲੂ ਕੀਤਾ ਐ ਥੋੜਾ ਬੋਤ ਓ ਵੀ ਓਨੇ ਏ ਪੂਰਾ-ਪੂਰਾ ਖਾਂਦਾ ਨੀ ਓ, ਥੋੜਾ-ਥੋੜਾ ਜ ਸਵਾਦ ਬਚ ਚਾ ਏ ਨਾਂ ਤਾ ਸਵਾਦ ਲੈਂਦਾ।
ਬੱਚੇ ਨੂੰ ਫੇਰ ਨੁਕਸਾਨ ਕਰਦਾ ਐ ਨਾ ਫੇਰ ਤਾਂ ਕਾਰਕੇ ਡਾਰ ਵੀ ਲੱਗਦਾ ਹੈਗਾ ਨਾ। ਸ ਏਸੇ ਤੋ ਮਾੜਾ-ਮਾੜਾ-ਮਾੜਾ-ਮਾੜਾ ਦੋਗੇ ਨਾ ਫੇਰ ਆਦਤ ਪੈ ਜੇਗੀ ਫੇਰ ਆ ਧੀਰੇ-ਧੀਰੇ ਵ ਵਧਾਂਦੇ ਚਲੇ ਜਾਨਾ ਏ। ਜਿਵੇਂ ਏਕ ਚਮਚ ਦੋਗੇ, ਫੇਰ ਦੋ ਚਮਚ ਐਵੇਂ ਧੀਰੇ-ਧੀਰੇ ਵਧਾਂਦੇ ਚਲੇ ਜਾਨਾ, ਐਵੇਂ ਓਨ ਆਦਤ ਪੈ ਜੇਗੀ ਨਾ, ਪਚਾ ਪਾਚਨ ਸ਼ਕਤੀ ਈਦੀ ਵੱਧ ਜੇਗੀ।
ਅੱਛਾ।
ਹਾਂ ਹੁਨ ਧੀਰੇ-ਧੀਰੇ ਕਵ ਕਵਰ ਕਰੇਗਾ ਨਾ ਐ ਖਾਨ ਦਾ ਜੀ
ਹਾਂਜੀ, ਨਈ ਮੈਨ ਨੀ ਪਤਾ ਨਾ ਵੇਯਮ, ਮੈਂ ਘਾਰ ਕੱਲੀ ਰੈਂਦੀ ਆ, ਮੈਂ ਮੇ ਆਦਮੀ ਮੈਰਾ ਬੱਚਾ ਐ ਬਾੱਸ, ਤੇ ਮੈਂ ਜਿਵੇਂ ਜਿਵੇਂ ਮੈਂ ਕਿਸੀ ਨੂੰ ਹੂਨੇ ਪੁੱਛਦੀ ਨੀ ਹੂਨ ਮੈਂ ਇੱਥੇ ਨਵੀਂ-ਨਵੀਂ ਸਿਫਟ ਹੋਈ ਆਂ। ਤੇ ਮੈਂ ਹੋਨੇ ਕਿਸੇ ਨਾਲ ਗਾੱਲ ਹਾਂ ਗਾੱਲ ਕੜਦੀ ਕੋਈ ਨੀ, ਮੈਂ ਸੋਚੇਆ ਮੈਂ ਤੂਆਨੂੰ ਈ
ਨਈ-ਨਈ, ਤੂਸੀਂ ਧੀਰੇ-ਧੀਰੇ ਖਵਾਓਗੇ ਨਾ ਬੱਚੇ ਨੂੰ ਆਦਤ ਵੀ ਪੈ ਜੇਗੀ ਅਪਨਾ ਧੀਰੇ-ਧੀਰੇ ਏਨੂੰ। ਓ ਵੀ ਹੋ ਜੇਗਾ, ਅਪਨਾ ਬੱਚਾ ਡਿ ਟੇਡ ਭਰੇਆ ਰੇਗਾ ਨਾ ਠੀਕ ਰੇਗਾ, ਖਾਲੀ ਪੇਟ ਬੱਚਾ ਰੋਂਦਾ ਐ ਫੇਰ ਤਾੰਗ ਕਰਦਾ ਵੇ।
ਹੂੰ-ਹੂੰ ਹੋਰ ਤੁਆਡੇ ਬੱਚੇ
ਹਾਂਜੀ ਸਾਡੇ ਬੱਚੇ ਤਾਂ ਵਡ ਵੱਡੇ-ਵੱਡੇ ਨੇ ਮਤਲਬ ਸਾਡੇ ਬੱਚੇ ਦਾ ਛੋਟ ਏਕ ਦਾ ਮਤਲਬ ਹੈਗਾ ਐ ਅਠਾਰਾਂ ਸਾਲ ਅਠਾਰਾਂ ਚ ਲੱਗਿਆ ਹੋਯਾ ਤੇ ਏਕ ਸਤਰਾਂ ਸਾਲ ਦੀ ਹੈਗੀ ਏ।
ਅੱਛਾ ਵੱਡੇ ਚ‌ ਆਣਗੇ ਵੱਡੇ ਨੇ ਬੱਚੇ
ਹਾਂਜੀ-ਹਾਂਜੀ।
ਮੈਂ ਤਾਂ ਤੁਆਡੇ ਤੋਂ ਬੜੀ ਛੋਟੀ ਆ।
ਅੱਛਾ।
ਚਲੋ ਕੋਈ ਨੀ ਵ ਐਵੇਂ ਬੱਚੇ ਪਾਲ ਜਾਂਦੇ ਨੇ। ਬਸ ਥੋੜੇ ਬੱਚੇ, ਹਾਂਜੀ-ਹਾਂਜੀ।
ਹੂੰ।
ਛੋਟਾ ਪਹਿਲਾਂ ਬੱਚਾ ਤਾਂ ਵੈਸੇ ਵੀ ਤੰਗ ਕਰਦਾ ਨਾ।
ਬੜਾ ਤੰਗ ਕਰਦਾ-ਬੜਾ ਤੰਗ ਕਰਦਾ ਇਹ ਐਕਸਪੀਰੀਅੰਸ ਹੋ ਜਾਏਗਾ ਨਾ। ਵੀ ਦੂਜਾ ਬੱਚਾ ਆਏਗਾ ਤੇ ਇਵੇਂ ਹੀ ਤੰਗ ਕਰਨਾ ਹੈ।
ਨਹੀਂ-ਨਹੀਂ, ਏਦ ਓਦਾ ਪਤਾ ਵੀ ਨਹੀਂ ਚੱਲੇਗਾ ਤੁਹਾਨੂੰ ਕਿਸ ਟਾਈਮ ਪਲ ਗਿਆ ਉ। ਪਹਿਲੇ ਬੱਚੇ ਪਹਿਲੇ ਬੱਚੇ ਵਾਰੀ ਥੋੜ੍ਹਾ ਦਿੱਕਤ ਉਦੀ ਆਈ ਏ। ਦੂਜਾ ਬੱਚਾ ਨੀ ਤੰਗ ਕਰਦਾ ਹੈਗਾ ਇਤਨਾ ਜਿੰਨਾ ਪਹਿਲਾ ਬੱਚਾ ਤੰਗ ਕਰਦਾ ਹੈਗਾ। ਕਿਉਂਕਿ ਪਤਾ ਨੀ ਹੁੰਦਾ ਨਾ ਬੱਚਾ ਕਿਵੇਂ ਅਸੀਂ ਆਪਾਂ ਰੱਖਣਾ ਕਿਵੇਂ ਬੱਚੇ ਦਾ ਲਾਲਨ-ਪਾਲਣ ਕਿਵੇਂ ਕਰਨਾ ਕਿ ਪਤਾ ਨੀ ਹੋਗਾ ਉ ਜਿਵੇਂ ਪਹਿਲਾ ਬੱਚਾ ਹੈ ਉ ਤੋਂ ਤੁਸੀਂ ਜਿ ਪਲੋਗੇ ਫੇਰ ਦੂਜਾ ਬੱਚਾ ਆਟੋਮੈਟਿਕ ਆਪਣੇ ਪਲ ਜਾਏਗਾ।
ਸਹੀ ਗੱਲ ਹੈ, ਸਹੀ ਬੋਲਿਆ ਹੂੰ।
ਇਹ ਹੁੰਦਾ ਏ ਬਸ ਮੈਂ-ਮੈਂ ਹੀ ਬੱਚਿਆ ਨੂੰ ਰੋਟੀ ਦਾਂਗੀ ਹੁਣ। ਕੱਲ ਸਵੇਰੇ ਆਲੂ ਦੇ ਪਰੌਂਠੇ ਬਣਾਏ ਸੀ। ਤੇ ਫਿਰ ਕਹਿੰਦੇ ਨੇ ਦੁਪਹਿਰੀ ਉਨ ਦੇਖੋ ਕੀ ਖਾਂਦੇ ਨੇ ਸਵੇ ਕਿਉਂਕਿ ਆਲੂ ਦੇ
ਅਜ ਦੋਪੈਰੇ ਉਨ ਤੀਨ ਵਜ ਗਏ ਤੁਸੀਂ ਕੁੱਝ ਬਣਾਇਆ ਨੀ ਅੱਜ।
ਉਹ ਕਹਿ ਤੇ ਰੀ ਆਲੂ ਦੇ ਪਰੋਂਟੇ ਬਣਾਏ ਸੀ, ਬਾਰਾਂ ਵਜੇ ਦਾ ਨਸ਼ਤਾ ਕੀਤਾ ਹੈਗਾ, ਸੰਡੇ ਸੀ ਨਾ ਅੱਜ।
ਅੱਛਾ-ਅੱਛਾ ਹਾ ਅੱਛਾ-ਅੱਛਾ ਹਾ, ਦੇ ਫੇਿਰ ਉਹ ਨਾ ਭਰ ਜਾਂਦਾ ਆ ਆਲੂ ਤੇ ਪਰਾਂਠੇ ਭਾਰੀ ਕਰਦੇ ਨੇ।
ਉ ਬੱਚੇ ਲੇਟ ਉੱਠਦੇ ਨੇ ਨਾ ਫਿਰ ਸੰਡੇ ਨੂੰ ਕਹਿੰਦੇ ਸਾਡੀ ਛੁੱਟੀ ਟੀ ਹੈਗੀ ਹੈ ਤੇ ਅਸੀਂ
ਮੇਰਾ ਹੀ ਬੱਚਾ ਹੈ, ਇਤਨਾ ਤੰਗ ਕਰਦਾ ਕਦੀ ਇਨੂੰ ਬਿਠਾਓ ਇੱਕ ਪਾਸੇ ਬਿ ਬੈਠੇਗਾ, ਕਦੇ ਡਿੱਗ ਜਾਏਗਾ, ਕਦੇ ਰਿਡਨ ਚਾਲੂ ਕਰੇਗਾ।
ਹਾਂਜੀ-ਹਾਂਜੀ, ਉ ਫੇਰ ਡਰ ਲੱਗਦਾ ਨਾ ਬੱਚੇ ਦਾ ਜੇ ਬੱਚਾ ਰੀਡਨ ਵਾਲਾ ਤਾ ਵੀ ਡਰ ਲੱਗਦਾ ਹੈਗਾ।
ਆਪਣੀ ਰੋਟੀ ਛੋੜ ਕੇ ਪਹਿਲੇ ਬੱਚੇ ਨੂੰ ਸਮਭਾ ਲੋ।
ਉਹ ਤਾਂ ਹੈਗਾ ਫਿਰ, ਬੱਚੇ ਵੀ ਤੰਗ ਕਰਦੇ, ਫੇਰ ਬੱਚੇ ਬੱਚੇ ਨੂੰ ਬੱਚਾ ਕੋਨ ਕਹੇਗ ਜੇ ਅਸੀਂ ਧਿਆਨ ਨੀ ਰੱਖਾਂਗੇ ਤਾ ਬੱਚੇ ਦਾ, ਹਾਂਜੀ।
ਹੋਰ।
ਉ ਵਧਿਆ- ਵਧੀਆ-ਵਧਿਆ, ਹੁਣ ਸੋਚਦੀ ਪਿਆ ਕੀ ਬਣਾਵਾ? ਪੁੱਛਨਿਆ ਕੀ ਖਾਂਦੇ ਨੇ, ਨਮਕੀਨ ਚਾਵਲ ਬਣਾ ਦਿੰਦੀ ਆ ਫਿਰ ਹਲਕੇ-ਫੁਲਕੇ ਰਹਿੰਦੇ ਨੇਨਾ।
ਹਾਂ, ਨਮਕੀਨ ਚਾਵਲ ਵਧੀਆ ਰਹਿੰਦਾ ਹੈ ਉ ਕੀ ਕਹਿੰਦੇ ਜਿਵੇਂ ਹੁਨ ਆਲੂ ਦੇ ਪਰਾਂਠੇ ਬਣਾਲੋ ਨਾ ਜਿਵੇ ਤੂ ਸਵੇਰੇ ਦੇਰ ਨਾਲ ਜਿਵੇਂ ਆਲੂ ਦੇ ਪਰਾਂਠੇ ਬਣਾ ਲ ਤੇ ਆਉਂਦੇ ਦੁਪਹਿਰੇ ਰੋਟੀ ਖਾਂਦੇ ਕੋਈ ਨੀ ਸਵੇਰੇ ਹੀ ਹਲਕੇ-ਫੁਲਕੇ ਵਸਤੇ ਕਿ ਕਰਨੀ ਨਮਕਿਨ ਚਾਵਲ ਬਣਾਦੋ।
ਹਾਂਜੀ-ਹਾਂਜੀ, ਤੇ ਬੱਚੇ ਖਾ ਲੈਂਦੇ ਹੈਗੇ ਨਾ ਚਾਵਲ ਤਾਂ।
ਹਾਂ।
ਹਾਂਜੀ।
ਆਹੋ।
ਹੋਰ, ਗੁਰਦੁਆਰੇ ਗਏ ਸੀ ਤੁਸੀਂ।
ਹਾਂਜੀ,
ਕਿੱਧਰ ਘੁੰਮਣ ਗਏ ਸੀ?
ਘੁੰਮਣ ਗਏ ਨੀ ਹੁਣ ਘੁੰਮਣ ਜਾਵਾਂਗੇ ਪਟਨਾ ਸਾਹਿਬ ਚੱਲੀ ਏ ਨਾ ਹਾਂ ਹਾਂਜੀ-ਹਾਂਜੀ
ਦੂਰ ਹੈਗਾ ਪਟਨਾ ਸਾਹਿਬ
ਨਹੀਂ ਸਾਡੇ ਨੇੜੇ ਏ ਜਿਵੇ ਛੇ ਘੰਟੇ ਦਾ ਰਸਤਾ
ਅੱਛਾ-ਅੱਛਾ ਤੇ ਕਿੱਤੇ ਜਾਂਦੇ ਉਹ ਟਰੇਨ ਇਚ ਜਾਂਦੇ ਹੈਗੇ ਔ
ਨਹੀਂ-ਨਹੀਂ ਕਾਰ ਅਪਨੀ ਹੈਗੀ ਏ ਹੁਨੇ ਲਈ ਏ ਕਾਰ ਹਾਂਜੀ ਮਹੀਨਾ ਹੋਐ ਸਾਨੂੰ ਕਾਰ ਲਏ
ਬੱਚਿਆਂ ਨੂੰ ਦਿੱਕਤ ਨੀ ਹੋੰਦੀ ਏਤਵਾਰ
ਨਹੀਂ ਦਿੱਕਤ ਹੁਨ ਉਦਾ ਸਾਰੇ ਰਿਸ਼ਤਾ ਕਰਕੇ ਈ ਜਾਂਦੇ ਨੇ
ਆਹ ਉਹ ਬਹਿ ਗਿਆ ਵੇ ਨਹੀਂ ਕੋਈ ਨਾ ਕੋਈ ਸਾਮਬ ਹੀ ਲੈਂਦਾ ਹੈਗਾ ਰਾਅ ਇਚ
ਇੱਕ ਸਮਾਨ ਲੈ ਕੇ ਜਾਨਾ ਪੈਂਦਾ ਐ
ਅੱਛਾ-ਅੱਛਾ
ਲੈਕ ਜਿਵੇਂ ਹਲਕਾ ਫੁਲਕਾ ਜਿਵੇਂ ਬਿਸਕਿਟ ਲੈ ਲਿਆ
ਹਾਂਜੀ ਹਾਂਜੀ ਹਾਂਜੀ
ਹਾਂਜੀ ਕੁਛ ਨਾ ਕੁਛ ਸਮਾਨ ਲੈੰਦੇ ਆ ਨਾ ਤੁਹਾਡੇ ਨਾਲ ਗੱਲ ਕਰਦੀ ਪਈ ਆ ਤੇ ਕਾਕਾ ਮੇਰਾ ਹੱਸਦਾ ਪਿਆ
ਹਾਂ ਉਹ ਸਮਝਦਾ ਪੈਆ ਨਾ ਮੇਰੀ ਗੱਲ ਕਰਦੇ ਪੈ ਹੈਗੇ ਨੇ
ਹਾਂਜੀ ਹਾਂਜੀ ਉਹ ਵੇਖਦਾ ਪੇਆ ਮੈਂ ਕਿਹਦੇ ਨਾਲ ਗੱਲਾਂ ਕਰਦੀ ਪਈ ਆ ਕਿਉਂਕਿ ਇਹ ਨਾ ਇਹਨੂੰ ਪਹਿਚਾਣ ਏ ਮੈਂ ਮੋਬਾਇਲ ਚ ਗਾਨਾ ਲਾ ਕੇ ਦਵਾੰਗੀ
ਅੱਛਾ ਅੱਛਾ ਉਹ ਵੇਖਦਾ ਪੇਆ ਨੇੜੇ ਤਾਂ ਕੋਈ ਹੈ ਨੀ ਗੱਲ ਕਿੱਦੇ ਨਾਲ ਕਰਦੀ ਪਈ ਏ ਮੰਮੀ
ਹਾਂਜੀ
ਕਾਕਾ ਸੋਚਦਾ ਪੇਆ ਬਈ ਨੇੜੇ ਤਾਂ ਕੋਈ ਹੈ ਨੀ ਗੱਲ ਫੇਰ ਕਿੱਦੇ ਨਾਲ ਕਰਦੀ ਵੀ ਹੈਗੀ ਏ ਮੰਮੀ
ਹਾਂਜੀ ਸਹੀ ਗੱਲ ਏ
ਬੱਚੇ ਸਭ ਸਮਝਦੇ ਹੈਗੇ ਨੇ
ਹਾਂ ਫਿਰ ਨਾ ਨਾਲੇ ਨਾ ਜਦੋਂ ਅਸੀਂ
ਹਾਂਜੀ ਹਾਂਜੀ
ਜਦੋਂ ਪਰਚਾ ਜਦੋਂ ਪਰਚਾ ਨਾ ਕੀ ਕਹਿੰਦੇ ਇਹ ਤਾਂ ਬੱਚੇ ਜਦੋਂ ਅਸੀਂ ਫੋਨ ਤੇ ਗੱਲ ਕਰਨ ਲੱਗ ਜਾਂਨੇ ਆ ਨਾ ਆਪਣੇ ਪਰਿਵਾਰ ਨਾਲ ਕਿਸੇ ਨਾਲ ਵੀ ਗੱਲ ਕਰੇ ਤਾਂ ਬੱਚੇ ਜਾਣ ਬੁਝ ਕੇ ਤੰਗ ਕਰਦਾ ਏ
ਹਾਂਜੀ ਇਹ ਤਾਂ ਹੈਗਾ ਜਾਨ ਕੇ ਮਸ਼ਕਰੀਆਂ ਕਰਨਣਗੇ ਬੱਚੇ-
ਉਹ ਕਹਿੰਦੇ ਸਾਡੇ ਉੱਤੇ ਧਿਆਨ ਦਿਓ
ਹਾਂਜੀ ਹਾਂਜੀ ਮੇਰੇ ਆਲੇ ਇੰਨੇ ਵੱਡੇ ਹੋ ਗਏ ਨੇ ਤਾਂ ਵੀ ਇਹ ਸ਼ੋਰ ਪਾੰਦੇ ਨੇ ਮਾਸੀ ਦਾ ਫੋਨ ਆ ਜਾਏ ਮਾਮੇ ਦਾ ਫੋਨ ਆ ਜਾਏ ਫਿਰ ਸ਼ੋਰ ਪਾਨਗੇ ਬਾਈ ਮਾਂ ਨੂੰ ਸੁਨਾਈ ਨਾ ਦੇਵੇ
ਅੱਛਾ
ਹਾਂ ਬਈ ਮਾਂ ਨੂੰ ਸੁਨਾਈ ਨਾ ਦੇਵੇ ਅਸੀਂ ਫੋਨ ਨਾਲ ਗੇਮਾਂ ਖੇਲੀਏ
ਇਹਦਾ ਤੇ ਰਾਤ ਦਿਨ ਦੋਨੋ ਬੜਾ ਤੰਗ ਕਰਨਾ ਤਾਂਈ ਦਿਹਾੜੀ ਚ ਲੈ ਕੇ ਬੈਠ ਮੈਂ ਤਾਂ ਇਹਦੇ ਪਾਪਾ ਨੂੰ ਦੇ ਦਿੰਨੀ ਮੈਂ ਕਿਹਾ ਤੁਸੀਂ ਕੰਮ ਕਰਦੇ-ਕਰਦੇ ਇਹਨੂੰ ਪੱਕੜ ਲੋ ਹਣ ਬਾਈ ਘਰ ਦਾ ਕੰਮ ਵੀ ਏ ਕੀ ਕਰੀਏ
ਹਾਂਜੀ ਹਾਂਜੀ ਘਰ ਦਾ ਕੰਮ ਤਾਂ ਦੇਖੋ ਜ਼ਰੂਰੀ ਹੈਗਾ ਟੈਮ ਖਾਨਾ ਵੀ ਚਾਹੀਦਾ ਆਦਮੀ ਨੂੰ ਸਭ ਕੁਛ ਚਾਹੀਦਾ ਹੈਗਾ ਐ
ਸਭ ਕੁਛ ਚਾਹੀਦਾ ਹੁਣ ਬ ਆਦਮੀ ਇਹ ਥੋੜੀ ਨਾ ਐ ਕਿ ਰੋਜ ਬਜਾਰੋ ਖਾ ਖਾ ਕੇ ਆਏਗਾ ਇੱਕ ਦਿਨ ਖਾ ਆਏਗਾ ਲੇਕਿਨ ਪਤਨੀ ਟਾਈਮ ਨਾਲ ਖਵਾਨਣਾ ਸਭ ਕੁਛ ਕਰਨਾ,
ਹਾਂਜੀ-ਹਾਂਜੀ,
ਉਹ ਪਟਨਾ ਸਾਹਿਬ ਜਾਨਾ ਐ ਪਟਨਾ ਸਾਹਿਬ ਜਾਨਾ ਐ। ਲਿਆਉਣ ਦਾ ਤਿਆਰੀਆਂ ਕਰਨੀਆਂ ਹਨ।
ਅੱਛਾ-ਅੱਛਾ,
ਹਾਂ, ਲਾ ਕੇ ਆਵਾਂਗੇ ਹਫ਼ਤਾ ਲਾ ਕੇ ਆਵਾਂਗੇ ਪਟਨਾ ਸਾਹਿਬ
ਆਹੋ ਤੁਹਾਡੀ ਮੌਜ ਆਪਣਾ ਗੁਮ ਫਿਰ ਆਉਗੇ ਗਰਮੀ ਚ
ਹੈਂ,
ਉੱਥੇ ਠੀਕ ਹੁੰਦਾ ਪਿਆ ਮੌਸਮ
ਨਈ ਬੜਾ ਵਧੀਆ ਬਰਸਾਤ ਚਾਲੂ ਹੋ ਗਈ ਐ।
ਅੱਛਾ ਅੱਛਾ,
ਹਾਂਜੀ, ਕਿਉਕਿ ਹੁਣ ਤੇ ਗਰਮੀ ਕੋਈ ਨੀ ਬਰਸਾਤ ਚਾਲੂ ਐ ਕਿਉਂਕਿ ਮੇਰੀ ਇਹ ਫਰੈਂਡ ਐ ਨਾ ਉਹ ਸਈ ਐ, ਤਾਂ ਮੈਂ ਉਥੇ ਈ ਰਹਿੰਦੀ ਐ ਮੇਰੀ ਫਰੈਂਡ ਮਤਲਬ ਉੱਥੇ ਵਿਆਹ ਹੋਇਆ ਉਹਦਾ, ਪਟਨਾ ਸਾਹਿਬ
ਬਣਾਵੇ ਸਾਰਾ ਕੁਛ
ਹਾਂਜੀ ਉਹਨਾ ਸਾਰਾ ਦੱਸਿਆ ਕਿ ਮੌਸਮ ਕਿਵੇ ਤਾਂ ਈ ਉਸੇ ਟੈਮ ਪਲੈਨ ਕਰਦੇ ਪਏ ਜਿਸ
ਹਾਂਜੀ-ਹਾਂਜੀ-ਹਾਂਜੀ, ਵਧੀਆ ਜੀ ਆਪਣਾ ਪਤਾ ਲਗਾ ਹੋਗੇ ਗਰਮੀਆਂ ਨਿਕਲ ਜਾਣੀਆਂ ਤੁਹਾਡੀ ਤਾਂ
ਹਾਂਜੀ?
ਮੈਂ ਕਿਹਾ ਉੱਥੇ ਥੋੜੀ ਗਰਮੀਆਂ ਨਿਕਲ ਜਾਣਗੀਆਂ ਇੱਥੇ ਤਾਂ ਬਹੁਤ ਗਰਮੀਆਂ ਹੋਈ ਐ। ਤਾਂ ਮੌਸਮ ਠੀਕ ਹੈਗਾ ਵੇ ਇੱਥੇ ਦਾ
ਹਾਂਜੀ-ਹਾਂਜੀ, ਚਲੋ ਭੈਣ ਦੀ ਫੇਰ ਗੱਲ ਕਰਨੀ ਆ ਤੁਹਾਡੇ ਨਾਲ ਹਾਂਜੀ ਸ